ਹੈਲੋ ਹਾਂਜੀ ਹੈਲੋ ਹਾਂਜੀ ਸ ਸਤਿ ਸ਼੍ਰੀ ਅ ਹਾਂ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ
ਤੁਸੀਂ ਸੁਣਾਓ ਕੀ ਕਰਦੇ ਪਏ ਸੀ ਅੱਜ ਬੜੀ ਦੇਰ ਬਾਅਦ ਤੁਸੀਂ ਫੋਨ ਕੀਤਾ
ਹਾਂ ਬਸ ਸੋਚ ਹੀ ਰਹੀ ਸੀ ਗੱਲ ਅੱਜ ਕਰਾਂਗੀ ਅੱਜ ਕਰਾਂਗੀ ਤੇ ਥੋੜਾ ਜਿਹਾ ਬਸ ਇੰਝ ਹੀ ਏ ਬੱਚਿਆਂ ਨਾਲ ਬਿਜੀ ਰਹੀਦੈ ਥੋੜਾ ਜਿਹਾ
ਹਾਂਜੀ ਹਾਂਜੀ ਹਾਂ ਮੌਸਮ ਤੇ ਬੜੇ ਵਧੀਆ ਹੋਇਆ ਆਹ ਗਰਮੀ ਵੀ ਹੋਈ ਦੀ ਹੁਣ ਵਧੀਆ ਵੀ ਹੋ ਗਿਆ ਉੰਝ ਮੌਸਮ ਹਮ
ਟਾਈਮ ਥੋੜਾ ਜਿਹਾ ਚੇਂਜ ਹੋ ਜਾਂਦਾ ਮੌਸਮ ਪਿਛਲੇ ਦਿਨਾਂ ਚਚ ਬਰਸਾਤ ਪਈ ਨਾ ਉਹਦੇ ਕਰਕੇ ਥੋੜਾ ਜਿਹਾ ਚੇਂਜ ਹੋ ਗਿਆ ਪਰ ਦੁਪਹਿਰ ਟਾਇਮ ਤੇ ਗਰਮੀ ਹੁੰਦੀ ਹੈ
ਆਹ ਦੁਪਹਿਰੇ ਤੇ ਬਹੁਤ ਹੁੰਦੀ ਹੈ ਗਰਮੀ ਇਸ ਟਾਈਮ ਤੇ ਬੜਾ ਵਧੀਆ ਹੋਇਆ ਦਾ ਮੌਸਮ ਸਾਡੇ ਇੱਧਰ ਦੇ ਬਹੁਤ ਵਧੀਆ ਹੋਇਆ ਬਾਰਿਸ਼ ਬਾਰਿਸ਼ ਵਾਲਾ ਮੌਸਮ ਬਣਿਆ ਦਾ
ਹਾਂ ਨਹੀਂ ਬਾਰਿਸ਼ ਨਹੀਂ ਹੋ ਰਹੀ ਬਾਰਿਸ਼ ਹੋ ਜੇ ਤੇ ਅਸੀਂ ਵੀ ਕਿਨ ਬਾਰਿਸ਼ ਹੋ ਜੇ ਸ਼ਾਮੀ ਵੇਲੇ ਤਾਂ ਥੋੜਾ ਕੀ ਹੁੰਦੈ ਰਾਤੀ ਅੱਛਾ ਮੌਸਮ ਹੋ ਜਾਂਦਾ ਰਾਤੀ ਏਸੀ ਚੱਲਦਾ ਏ ਤੇ ਥੋੜ੍ਹਾ ਏਸੀ ਠੰਡਾ ਕਰਦਾ ਏ ਅਗਰ ਤ ਗਰਮੀ ਹੁੰਦੀ ਹੈ ਤਾਂ ਇੰਝ ਲਗਦਾ ਜਿਵੇਂ ਏਸੀ ਵੀ ਠੰਡਾ ਨਹੀਂ
ਹਾਂ ਨਹੀਂ ਉਸ ਟਾਈਮ ਨੀ ਚੱਲਦੇ ਏਸੀ
ਕੂ ਜਿਵੇਂ ਲੱਗਦਾ ਕੂਲਿੰਗ ਹੀ ਨਹੀਂ ਦੇ ਕੂਲਿੰਗ ਹੀ ਨਹੀਂ ਹੋ ਰਹੀ ਸਗੋਂ ਉਲਟਾ ਗਰਮੀ ਲੱਗਦੀ ਏ ਲਗਾ ਕੇ ਵੀ ਤਾਂ ਸੋਚਦੇ ਹਾਂ ਕਿ ਇਸ ਤੋਂ ਬੇਹਤਰ ਤਾਂ ਬੰਦ ਹੀ ਕਰ ਦਈਏ ਨਾ ਚੱਲਦਾ ਭਿਆ ਨ ਕੁਛ ਤੇ ਨਹੀਂ ਹੁਣ ਪਿਛਲੇ ਦਿਨਾਂ ਚ ਉਹ ਹੋਇਆ ਬੜੀ ਤੇਜ਼ ਗਰਮੀ ਪਈ ਹੈ ਔਰਹੋਂ
ਹਾਂਜੀ ਆ ਨਹੀਂ ਨਹੀਂ ਹੁਣ ਤੇ ਬੜਾ ਵਧੀਆ ਜੇ ਤੇ ਮੌਸਮ ਚੱਲਦਾ ਪਿਆ ਬੜਾ ਵਧੀਆ ਸ਼ਾਮੀ ਬੜਾ ਵਧੀਆ ਹੋ ਜਾਂਦਾ ਮੌਸਮ
ਹੂੰ ਹੋਰ ਬੱਚਿਆਂ ਦੀਆਂ ਛੁੱਟੀਆਂ ਪੈ ਗਈਆਂ।
ਛੁੱਟੀਆਂ। ਹੋ ਗਈਆਂ ਬੱਚਿਆਂ ਦੀਆਂ ਬਸ। ਕਰਦੇ ਪਏ ਥੋੜ੍ਹਾ ਬਹੁਤ ਕੰਮ ਘਰ ਸਕੂਲ ਦਾ।
ਆ ਬਿਲਕੁਲ ਇਹ ਹਾਂ ਤੁਸੀਂ ਮੰਨੋਗੇ ਸਾਡਾ ਨਿੱਕਾ ਜਿਹਾ ਬੱਚਾ ਜੇ ਤੇ ਪ੍ਰੋਜੈਕਟ ਦਿੱਤੇ ਜੇ ਤੇ ਮੈਂ ਬੋਲਦੀ ਪਈ। ਸਗੋਂ ਉਹਨਾਂ ਨੂੰ। ਕਿ ਉਹਨਾਂ ਨੂੰ ਪੁੱਛੋ ਕਿ ਨਰਸਰੀ ਨਰਸਰੀ ਕਲਾਜ ਮੇ। ਸਮਝੋ ਪਲੇ ਵੇ। ਤੋਂ ਬਾਅਦ ਅਗਲੀ ਜੇਹੀ ਨਿੱਕੀ ਜੀ। ਹਾਏ।
ਹੂੰ ਹਾਂ ਉਹ ਉਹ ਕੰਮ ਤੇ ਪੇਰੈਂਟਸ ਨੂੰ ਮਿਲਦਾ ਨਾ ਉਹਦੇ ਮਾ। ਤੇ ਉਹਨੂੰ। ਕੰਮ ਮਿਲਦਾ ਸਮਝੋ ਆ ਸਾਡੇ ਵੀ ਜਦੋਂ ਬੜੇ ਛੋਟੇ ਸੀ ਨਾ ਬੱਚੇ ਬੜਾ ਕੰਮ ਮਿਲਦਾ ਸੀ ਬੜੇ। ਕਲਰ ਕਰੋ ਇੰਝ ਕਰੋ।
ਉਹੀ ਤੇ ਕੋਈ ਫਾਦਰ ਡੇ ਆ ਤੇ ਫਾਦਰ ਨੂੰ। ਇੰਝ ਕਰਕੇ ਤੁਸੀਂ ਕਾਰਡ ਬਣਾਓ ਫਾਦਰ ਨੂੰ ਆਪਣੇ ਨੂੰ ਦਿਓ ਅਤੇ ਉਹਦੀ ਫੋਟੋ ਤੁਸੀਂ ਵੀਡੀਓ ਬਣਾ ਕੇ ਭੇਜੋ। ਪਤਾ ਨੀ ਕੀ ਕੀ ਬੋ ਬੋਲਦੇ ਮੈਨੇ ਕੀ ਬੱਚੇ।
ਚੱਲਦਾ ਹੈ ਹਾਂ ਉਹ ਬਸ ਉਹ ਮਾਂ ਪਿਓ ਲਈ ਹੁੰਦਾ ਨਾ ਉਹ ਬਰਡਨ ਤੇ ਮਾਂ ਪਿਓ ਦੇ ਸਿਰ।
ਹਾਂਜੀ ਉਹੀ ਨਾ ਫੇਰ ਬੱਚੇ ਆ ਫੇਰ ਬੱਚਿਆਂ ਵਾਸਤੇ ਕਰਨਾ ਵੀ। ਪੈਂਦਾ ਹੈ ਕਿ ਬੱਚਿਆਂ ਨੂੰ ਨੰ ਹਾਂ ਨੰਬਰ ਮਿਲਣਗੇ ਇਸ ਤਰ੍ਹਾਂ ਬੱਚਿਆਂ ਦਾ ਇੰਟਰਸਟ ਵਧੇਗਾ ਤੇ ਉਹ ਹਾਂਜੀ ਹਾਂਜੀ ਅਤੇ ਬਾਕੀ ਹੋਮਵਰਕ ਵੀ ਬਹੁਤ ਦਿੱਤਾ ਜੇ ਬੱਚੇ ਨੂੰ। ਉਹ ਛੋਟਾ ਜਿਹਾ ਹਜੇ ਹੈਗਾ ਜੇ ਹਜੇ ਨਹੀਂ ਕਰ ਪਾਉਂਦਾ ਫੇਰ। ਵੀ ਉਹਨੂੰ ਲਾਲਚ ਦਈ ਦਾ ਕਾਕੇ ਕਰ ਲਾ। ਕਰ ਲੈਂਗਾ ਤਾਂ ਤੈਨੂੰ ਕੋਈ ਚੀਜ਼ ਦਵਾ ਦਾਂਗੇ। ਤੇ ਫੇਰ ਫਿਰ ਥੋੜ੍ਹਾ ਮਨ ਮਾਰ ਕੇ ਜਿਵੇਂ ਮਰਜ਼ੀ ਕਰੇਗਾ ਮੈਂ ਕਿਹਾ ਉਹ ਵੀ ਆਪਣੀ ਜਗ੍ਹਾ ਟੀਚਰ ਵੀ ਆਪਣੀ ਜਗ੍ਹਾ। ਕਹਿ ਗਏ ਆ।
ਹਾਂਜੀ ਨਹੀਂ ਕਰਨਗੇ ਨਾ ਫੇਰ ਉਹਨਾਂ ਨੂੰ ਭੁੱਲ ਜਾਏਗਾ ਨਾ ਸਭ ਕੁਛ ਜਿਹੜਾ ਆਉਂਦਾ ਵੀ ਜਿਹੜੀ ਪ੍ਰੈਕਟਿਸ ਉਹਨਾਂ ਨੇ ਕਰਾਈ ਦੀ ਹੈ। ਇਹ ਹੈ ਕਿ ਡੇਲੀ ਥੋੜਾ ਜਿਹਾ। ਇੱਕ ਘੰਟਾ ਵੀ ਲਗਾਓ।
ਹਾਂ ਉਹੀ ਨਾ ਉਹੀ ਕੁਛ ਹਾਂਜੀ ਕੁਛ ਹੋ ਗਿਆ ਪੇਪਰ ਉਹਨਾਂ ਨੇ ਟਰੇਸ ਕਰਕੇ ਦਿੱਤਾ। ਹੋਏ ਉਹ ਕੰਊਟਿੰਗ ਲਿਖ ਕੇ ਦਿੱਤੀ ਦੀ ਹੈ ਤੇ। ਟਰੇਸ ਕਰਕੇ ਤੇ ਮ ਮੈਂ ਕਿਹਾ ਬੇਟਾ ਇੱਕ ਵਾਰੀ ਕਰਾਵਾਂਗੇ, ਦੋ ਵਾਰੀ ਹੱਥ ਫੜ ਕੇ ਕਰਾਵਾਂਗੇ, ਤੀਜੀ ਵਾਰੀ ਉਹ ਆਪੇ ਆਪਣੇ ਆਪ ਕਰੇਗਾ।
ਹਾਂ, ਇੰਟਰਸਟ ਬਣ ਜਾਵੇਗਾ ਨਾ ਬੱਚੇ ਦਾ, ਤਾਂ ਫਿਰ ਤਾਂ ਉਹ ਕਰੇਗਾ। ਹਾਂਜੀ, ਉਹ ਤਾਂ ਹੈ। ਹਾਂ। ਨਹੀਂ, ਨਹੀਂ ਜਿਸ ਤਰ੍ਹਾਂ ਮਰਜ਼ੀ ਕਰੇ। ਗੰਦਾ ਕਰੇ। ਕੋਈ ਗੱਲ ਨਹੀਂ। ਖ਼ਰਾਬ ਕਰੇਗਾ, ਕੋਈ ਨੀ, ਪਹਿਲੀ ਵਾਰੀ।
ਇੱਕ ਞਾਰੀ, ਪਕੜ ਲਿਆ ਹੱਥ ਪਕੜ ਲਿਆ ਦੂਜੀ ਵਾਰੀ ਉਹਨੂੰ ਬਸ ਸਮਝਾਇਆ, ਬੇਟਾ ਇਂਝ ਕਰਨਾ ਹੈ, ਤੇ ਉਹ ਆਪਣੇ ਆਪ ਹੀ ਕਰਦਾ, ਕਿਤੇ ਸਰਕਲ ਬਣਾਉਣਾ, ਕਿਤੇ ਕਲਰ ਕਰਨਾ, ਇਹਦੇ ਚ ਕਲਰ ਭਰੋ, ਇਹਦੇ ਵਿੱਚੋਂ ਸਿਰਫ
ਟਰਸਟਿਡ ਵੇਡ ਨਾਲ ਕਰਾਂਗੇ। ਸਕੂਲਾਂ 'ਚ ਕਿ ਬੱਚੇ ਆਪਣੇ ਆਪ ਕਰਦੇ ਆ, ਮ ਬੱਚਿਆਂ ਨੂੰ ਮਜਾ ਆਉਂਦਾ ਹੈ, ਕੰਮ
ਕੋਈ ਨਾ, ਇਹਦੇ ਵਿੱਚ ਸਿਰਫ ਵੰਨ ਵੰਨ ਡੂੰਡੋ, ਅਤੇ ਉਹਦੇ ' ਉਹਦਾ ਸਰਕਲ ਬਣਾਓ, ਜਾਂ ਇਹਦੇ 'ਚ ਕੌਣ ਸ ਹੈਗੀ, ਹੈ ਵਾਲਾ ਚੀਜ਼ ਹੈ, ਬੋਲ
ਹਾਂ, ਉਹ ਨਾ ਬੱਚਿਆਂ ਦੀ ਮੈਮਰੀ ਚੈੱਕ ਕਰਦੇ ਨੇ। ਮੈਮਰੀ ਵੀ ਇਨਾਂ ਬੱਚਿਆਂ, ਚਲੋ ਵਧੀਆ
ਹਾਂ, ਨਹੀਂ, ਨਹੀਂ, ਬਹੁਤ ਅੱਛਾ ਤਰੀਕਾ ਵੀ ਹੈ, ਤੇ ਫਿਰ ਉਹੀ ਉਹਨਾਂ ਨੂੰ ਦੱਸਦੀ, ਮੈਂ ਕਿਹਾ ਇੱਕ ਵਾਰੀ ਆਪਾਂ ਕਰਾਵਾਂਗੇ, ਦੂਜੀ ਵਾਰੀ ਬੱਚੇ
ਹਾਂਜੀ, ਬੱਚੇ ਬਸ ਸਕੂਲ ਕਿ ਕੋਲ ਬਹਿਣਾ ਪਏਗਾ।
ਕੋਲ, ਬਿਲਕੁਲ, ਬਿਲਕੁਲ, ਕੋਲ ਬਹਿਣਾ ਪੈਂਦਾ ਏ, ਥੋੜਾ ਜਿਹਾ ਬੱਚੇ ਨਾਲ ਪਿਆਰ ਕਰਨਾ ਪੈਂਦਾ ਹੈ, ਕਿ ਡਾਂਟ ਲਗਾ ਦੋ ਤੇ ਬੱਚੇ ਤੇ ਹੋਰ ਬਹਾਨਾ ਲੱਭਦੇ ਆ ਰੋਣ ਦੇ ਰੋਣ ਲੱਗ ਜਾਂਦੇ ਆ, ਤੇ ਫਿਰ ਕੰਮ ਛੋ ਛੋੜ ਜਾਂਦੇ ਆ, ਫਿਰ ਉਹਨਾਂ ਨਾਲ, ਕਈ ਤਰ੍ਹਾਂ ਦੇ ਉਹਨਾਂ ਨੂੰ
ਹਾਂਜੀ, ਹਾਂ, ਬਿਲਕੁਲ, ਕਰਨਾ ਪੈਂਦਾ, ਹਾਂ, ਵੱਡਿਆਂ ਨਾਲ ਵੀ ਥੋੜਾ ਬਹੁਤ ਕਰਨਾ ਪੈਂਦਾ, ਹਾਂ, ਮੇਰਾ ਸਿਕਸਥ ਚ ਉਹ ਵੀ ਉਹਦੇ ਨਾਲ ਕਰਨਾ ਪੈਂਦਾ। ਹੋਰ। ਜੇ ਥੋੜੀ ਲਟ ਮਸਤੀ ਕਰਦਾ, ਉਦੋਂ ਵੀ, ਬਸ ਪ੍ਰੋਜੈਕਟ ਇਸ ਤਰ੍ਹਾਂ ਦੇ ਮਿਲਦੇ ਆ, ਕਿ ਜਿਹੜੇ ਫੋਨ ਚੋਂ, ਉਹ ਵੀ ਵਿੱਚੋਂ ਕਰਨੇ ਪੈਂਦੇ ਆ। ਫੋਨ ਦੇ ਦੋ ਤੇ ਫ਼ਿਰ, ਥੋੜਾ ਜਿਹਾ ਕੰਮ ਕਰੇਗਾ, ਤੇ ਫਿਰ ਫੋਨ ਉਝ ਕੋਲ ਬੈਠ ਜਾਂਦਾ ਹੈ। ਉਹਦਾ ਵੀ ਪਿੱਛੇ- ਪਿੱਛੇ ਲੱਗਣਾ ਪੈਂਦਾ, ਬਾਰ ਬਾਰ ਮੈਨੂੰ ਦੇਖਣਾ ਪੈਂਦਾ। ਚਨ ਆਹ, ਮਨ ਹੋਏ ਤੇ ਫੇਰ, ਆਪਣੇ ਆਪ ਕਈ ਵਾਰੀ ਸਵੇਰੇ ਚਿਰ ਲੱਗ ਜਾਂਦਾ ਕਰਨ ਨੂੰ, ਫਿਰ ਪਤਾ ਹੈ ਕੰਮ ਕਰਨਾ। ਨਹੀਂ ਹੋਏ ਤਾਂ, ਫਿਰ ਜ਼ਬਰਦਸਤੀ ਵੀ ਕਰਾਣਾ ਪੈਂਦਾ ਹੈ। ਹਮ। ਵੱਡੇ ਵਾਲ ਗਿਆ ਦਾ ਘੁੰਮਣ। ਥੋੜਾ ਉਹਦਾ ਕਜ਼ਨ ਵਾਰ ਵਾਰ ਫੋਨ ਕਰਦਾ ਵੀ ਅਸੀਂ ਆ ਜਾ ਆ ਜਾ
ਚਲੋ ਜੀ ਓਹੀ ਮੈਂ ਇਹੀ ਕਹਿ ਰਹੀ ਸੀ ਛੁੱਟੀਆਂ ਬੱਚਿਆਂ ਦੀਆਂ ਪੈ ਗ ਤੇ ਘੁੰਮਣ ਘੁੰਮਣ ਵਾਸਤੇ ਤਾਂ ਤੁਸੀਂ ਕ ਕੰਮ ਹਜੇ ਕਰਦੇ ਪਏ ਬੱਚੇ,
ਆਹ ਨਹੀਂ ਹਾਂਜੀ ਹਾਂ ਫਿਰ ਮੈਂ ਥੋੜੇ ਦੋ ਚਾਰ ਦਿਨ ਤੱਕ ਜਾਵਾਂਗੀ ਨਾ ਇਹਨੂੰ ਨਾਲ ਲੈ ਕੇ ਇਹਦਾ ਵੀ ਫਿਰ ਇਹ ਵੀ ਕਹਿੰਦਾ ਨਾਲ ਜਾਣਾ ਮੈਂ, ਮੈਂ ਕਿਹਾ ਨਹੀਂ ਫੇਰ ਉਹ ਇਕੱਲੇ ਆ, ਥੇ ਬਈ ਆਂ ਫੇਰ ਕੱਲੇ ਜਾਣੇ ਕੋਲ ਨ ਨਾ ਇੰਨੇ ਬੱਚੇ ਵੀ ਸ ਜਾਂਦੇ ਉੱਥੇ ਹੋਰ ਵੀ ਬੱਚੇ ਹੈਗੇ ਆ।
ਆਪਨਾਂ ਦੇ ਮਾਂ ਨਾਲ ਗਈ ਦੀ ਹੈ ਤੇ ਫਿਰ ਬੱਚਾ ਵੀ ਥੋੜਾ ਜਿਹਾ ਧਿਆਨ ਵੀ ਰਹਿੰਦਾ ਮਾਂ ਦਾ ਵੀ ਹਾਂ ਚਲੋ ਚਲੋ ਠੀਕ ਆ।
ਛੋਟਾ ਹੋ ਗਿਆ ਇਸ ਲਈ ਜਾਂਦਾ ਇੰਨਾ ਛੋਟਾ ਉਹ ਵੀ ਨੀ ਸੀ ਜਾਂਦਾ। ਬਸ ਥੋੜਾ ਵੱਡਾ ਹੋ ਗਿਆ ਇਸ ਲਈ ਜਾ ਰਿਹਾ ਉਹ ਹ ਹਾਂਜੀ-ਹਾਂਜੀ ਹੋਰ ਤੁਸੀਂ ਤੁਹਾਡੇ ਜਾ ਰਹੇ ਛੋਟਿਆਂ ਨੇ ਜਾਣਾ।
ਹੂੰ ਨਹੀਂ ਜੀ ਨਹੀਂ ਅਸੀਂ ਕਿਧਰੇ ਨਹੀਂ ਭੇਜਣਾ ਉਹ ਪਿਛਲੇ ਦਿਨਾਂ ਚ ਘੁੰਮ ਕੇ ਆ ਗਏ ਮੈਂ ਕਿਹਾ ਤੁਹਾਡੀਆਂ ਛੁੱਟੀਆਂ ਹੋ ਗਿਆ ਕੈਂਸਲ ਨਾ ਜਾਂਦੇ। ਉਦੋਂ ਤੇ ਹੁਣ ਚਲੇ ਜਾਂਦੇ ਹੁਣ ਤੁਸੀਂ ਕਹੋ ਪਹਿਲੇ ਹਜੇ ਮਹੀਨਾ ਨੀ ਹੋਇਆ ਹੋ ਕੇ ਆਏ ਹੁਣ
ਹਾਂਜੀ-ਹਾਂਜੀ ਹਾਂ,
ਨਾ ਜੀ ਨਾ ਗਰਮੀ ਬਹੁਤ ਨਾਲੇ ਜੀ, ਨਾ-ਨਾ ਗਰਮੀ ਚ ਪਹਿਲੇ ਆਪਣੇ ਘਰ ਦਾ ਬੰਦਾ ਹਾਂਜੀ ਆਪਣੇ ਘਰ ਦਾ ਬੰਦਾ ਕਿਸ ਤਰ੍ਹਾਂ ਬੱਚੇ ਕਿਸ ਤਰ੍ਹਾਂ ਵੀ ਰਹਿ, ਰ ਲੈ ਨਾ ਦੂਸਰੇ ਜਗ੍ਹਾ 'ਤੇ ਜਾਣਾ ਬਹੁਤ ਔਖਾ ਕੰਮ ਹੈਗਾ ਮੈਂ ਨੀ ਭੇਜਦੀ ਮੇਰਾ ਮਨ ਨੀ ਮੰਨਦਾ।
ਤੇ ਬੱਚੇ ਅੰਦਰ ਹੀ ਰਹਿੰਦੇ ਪਏ ਨਾ ਫਿਰ ਕਿਤੇ ਜਾਣ ਤੇ ਬਾਹਰ ਵੀ ਬੱਚੇ ਜਾਂਦੇ ਹੀ ਜਾਂਦੇ ਆ। ਕੋਈ ਨਾ ਕੋਈ ਲੈ ਜਾਏਗਾ ਜਾਂ ਆਪਣੇ ਜਿੱਦ ਕਰਨਗੇ। ਜਾਣਾ ਐ।
ਹਾਂਜੀ-ਹਾਂਜੀ ਇਸ ਕਰਕੇ,
ਮਿਲ ਜਾਓ,
ਹਾਂ ਬਿਲਕੁਲ-ਬਿਲਕੁਲ ਹਾਂ ਨਹੀਂ-ਨਹੀਂ ਪਤਾ ਨੀ ਵੀ ਮਾਹੌਲ ਦਾ ਵੀ ਫ਼ਰਕ ਪੈ ਗਿਆ ਅਸੀਂ ਲੋਕ ਵੀ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਸੀ ਇਹ ਨੀ ਕਹਿ ਰਹੇ। ਮਨਾ ਨੀ ਕਰ ਰਹੇ ਕਿਸੇ ਨੂੰ ਪਰ ਨਹੀਂ ਹੁਣ ਉਹ ਚੀਜ਼ ਨੀ ਰਹੀ।
ਨਹੀਂ-ਨਹੀਂ ਹੁਣ ਨਾ ਮਤਲਬ ਇਨਾ ਬਰਡਨ ਨਾ, ਕੋਈ ਸੰਭਾਲ ਸਕਦਾ ਹੈ ਤੇ ਨਾ ਹੀ ਕਿਸੇ ਤੇ ਪਾਣ ਨੂੰ ਮਨ ਕਰਦਾ।
ਹਾਂ ਕੁਛ ਮੰਗਿਆ ਹਨਾ ਮੰਗਿਆਈ ਨੇ ਵੀ ਹਾਂ ਮੰਗਿਆਈ ਨੇ ਵੀ ਤੇ ਮਾਰ ਦਿੱਤਾ ਨਾ ਇੰਨੀ ਚੀਜ਼ਾਂ ਮਹਿੰਗੀਆਂ। ਸਾਨੂੰ ਵੀ ਤਾਂ ਲੱਗਦਾ ਨਾ ਅਸੀਂ ਕਿਸੇ ਦੇ ਘਰ ਜਾ ਲਵਾਂਗੇ ਇਤਨੀ ਮਹਿੰਗਾਈ ਹੋ ਗਈ ਅਗਲਾ ਆਪਣਾ ਪਤਾ ਨਹੀਂ ਕਿਵੇਂ ਗੁਜ਼ਾਰਾ ਕਰਦਾ ਪਿਆ।
ਹਾਂਜੀ ਹਾਂ ਨਾਲੇ ਕਿਸੇ ਚ ਇੰਨੀ ਸ਼ਹਿ ਸ਼ਕਤੀਆਂ ਵੀ ਨੀ ਨਾ ਵੀ ਇਨਾ ਸੰਭਾਲਣ ਦੀ ਇਹ ਵੀ ਬੜੀ ਮੁਸ਼ਕਲ ਇੱਕ ਦੋ ਦਿਨ ਲਈ ਚਲੋ ਪ੍ਰਾਹਣੇ ਆਏ ਉਹ ਤਾਂ ਖੁਸ਼ੀ ਹੁੰਦੀ ਵੀ ਚੱਲ ਦੋ ਚਾਰ
ਹਾਂ ਹਾਂ ਬਸ ਬਸ ਦੋ ਦਿਨ ਦਾ ਫਰਾਾਹੁਣਾ ਫਰਾਹੁੁਣਾ ਦੋ ਦਿਨ ਦਾ ਹੀ ਚੰਗਾ ਲੱਗਦਾ ਮੁੜਕੇ ਕਹਿੰਦਾ ਵੀ ਚਲੋ ਜੋ ਜਿਵੇਂ ਚੱਲਦਾ ਪਿਆ ਨਾ ਉਵੇਂ ਹੀ ਫਿਰ ਵੇਖੋ ਤੁਸੀਂ ਘਰ ਆਇਓ ਨਾਲ ਸਾਡੀ ਹੈਲਪ ਵੀ ਕਰਵਾ ਦੋ ਥੋੜ੍ਹੀ ਜਿਹੀ ਹੈ ਨਾ
ਕੋਈ ਇਕੱਲਾ ਬੰਦਾ ਤਾਂ ਉਹ ਨਾਲ ਕਰਣੀੀ ਚਾਹੀਦੀ ਹੈ
ਹਾਂਜੀ ਹਾਂਜੀ ਨਹੀਂ ਉਹ ਘਬਰਾ ਆ ਜਾਂਦੇ ਨਾ ਅੱਜ ਦੇ ਟਾਈਮ ਚ ਨਾ ਨਹੀਂ ਅਸੀਂ ਲੋਕ ਣੇ ਕਿੰਨੇ ਕਿੰਨੇ ਮਹਿਮਾਨ ਆ ਜਾਂਦੇ ਸੀ। ਕੋਈ ਘਬਰਾਉਂਦੇ ਨੀ ਸੀ ਅੱਜ ਕੱਲ੍ਹ ਦਾ ਅੱਜ ਦਾ ਟਾਈਮ ਹੈ ਘਬਰਾ ਜਾਂਦੇ ਦੋ ਬੰਦੇ ਆ ਜਾਣ ਵੇਖ ਕੇ ਹੀ ਘਬਰਾ ਜਾਂਦੇ ਵੀ ਕਿਸ ਤਰ੍ਹਾਂ ਚੱਲੇਗਾ ਬਜ਼ਾਰੋਂ ਲੈ ਆਓ ਸਾਡੇ ਕੋਲ
ਹਾਂਜੀ ਇਹ ਚੀ ਹੀ ਨਾ ਨਾ ਹੁਣ ਸਹਿਣ ਸ਼ਕਤੀ ਨੀ ਨਾ ਰਹੀਦੀ ਸਭ ਚ ਬਈ ਉਹ ਕੰਮ ਨੀ ਰਿਹਾ ਦਾ ਹਮ ਚਾਹ ਨੀ ਨਾ ਹੈਗੇ ਉੱਪਰਲੀ ਫੋਰਮੈਲ
ਨਾ ਨਾ ਨਾ ਨਾ ਬਿਲਕੁਲ ਨਾ ਖੁਦ ਵੀ ਖੁਦ ਆਪਣਾ ਤੇ ਮਜਬੂਰੀ ਹੁੰਦੀ ਨਾ ਵੀ ਘਰ ਆਪਣਾ ਤੇ ਕੰਮ ਕਰਨਾ ਹੀ ਕਰਨਾ ਤੇ ਫਿਰ ਹੁਣ ਦੂਸਰਾ ਬੰਦਾ ਆ ਗਿਆ ਤੇ ਹੁਣ ਇਹਦਾ ਵੀ ਕਰਨਾ ਪਏਗਾ ਇਹ ਚੀਜ਼ਾਂ ਆ ਗਈਆਂ ਦਿਮਾਗ 'ਚ ਪਹਿਲੇ ਸ਼ੌਂਕ ਚੜ੍ਹ ਜਾਂਦਾ ਸੀ ਕੋਈ ਪ੍ਰੋ ਮਹਿਮਾਂ ਬਉਂਦੇ ਸੀ ਨਾ ਮੈਂਮਾਂ ਬਉਂਦੇ ਸੀ ਸ਼ੌਂਕ ਚੜ੍ਹ ਜਾਂਦਾ ਵੀ ਓਨੇ ਆਉਣਾ ਸਾਡੇ ਘਰ ਤੇ ਬੜਾ ਸ਼ੌਂਕ ਹੁੰਦਾ ਸੀ ਇਹ ਬਣਾਵਾਂਗੇ ਉਹ ਬਣਾਵਾਂਗੇ ਹਾਂ
ਨ ਨਹੀਂ ਲੱਦਾਏ ਛੁੱਟੀਆਂ ਐਵੇਂ ਮਹੀਨਾ ਬੀਤ ਜਾਂਦੀਆਂ ਸੀ ਪਤਾ ਨਹੀਂ ਲੱਗਦਾ ਹੁੰਦਾ
ਹਾਂ ਅੱਜ ਵੀ ਬੱਚੇ ਯਾਦ ਕਰਦੇ ਅੱਜ ਵੀ ਉਹ ਟਾਈਮ ਯਾਦ ਕਰਦੇ ਬਈ ਆਪਾਂ ਤੇ ਬੜੀ ਮੌਜਾਂ ਲਈਆਂ ਆਪਣੀ ਨਾਨੀ ਦੇ ਘਰ ਮਾਸੀਆਂ ਇੰਨਾ ਕੁਛ ਰੋਜ਼ ਕੁਛ ਨਵਾਂ ਬਣਾ ਲੈਣਾ ਅੱਜ ਕੁਛ ਹੋਰ ਬੱਚਿਆਂ ਵਾਸਤੇ ਬਣਾਉਂਦੇ ਹਾਂ
ਯਾਦ ਕਰੀ ਦਾ ਨਾ ਹੁਣ ਪਰ ਅਸੀਂ ਵੀ ਸੋਚੀਏ ਤੇ ਹੁਣ ਅਸੀਂ ਵੀ ਨੀ ਸ਼ਾਇਦ ਉਹ ਕੰਮ ਕਰ ਸਕਦੇ ਜੋ ਉਹ ਨਿਕਲ ਗਿਆ ਨਾ ਉਹ ਹੁਣ ਸਾਡੇ ਕੋਲ ਹੋੁਣ ਵੀ ਨਹੀਂ ਹੋ ਸਕਦਾ
ਉਓਹੀ ਨਾ ਬੱਚੇ ਬੜਾ ਅੱਜ ਵੀ ਯਾਦ ਕਰਦੇ ਬੱਚੇ ਉਸ ਟਾਈਮ ਨੂੰ ਕਿ ਗਲੀਆਂ ਚ ਖੁੱਲ ਘੁੰਮਣਾ ਫਿਰ ਆਈਸ ਕ੍ਰੀਮਾਂ ਖਣੀਆਂ ਚੀਜ਼ਾਂ ਖਾਣੀਆਂ ਤੇ ਫੇਿਰ ਉਹ ਮਤਲਬ ਮਹਿੰਗਾ ਵੀ ਨਹੀਂੀ ਲੱਗਦਾ।
ਮਹਿੰਗਾ ਵੀ ਨੀ ਸੀ, ਤੇ ਕੁ ਚੀਜ਼ਾਂ ਵੀ ਵਧੀਆ ਸੀ। ਕੋਈ ਬੱਚੇ ਬਿਮਾਰ ਨੀ ਹੁੰਦੇ ਸੀ ਕੁਛ ਨੀ ਸੀ ਹੁਣ ਤੇ ਹਰ ਚੀਜ਼। ਤੋਂ ਡਰ ਲੱਗਦਾ ਹੁਣ ਤੇ ਡਰ ਲੱਗਦਾ ਬੱਚੇ
ਖਵਾਉਂਦਿਆਂ ਵੀ ਡਰ ਲੱਗਦਾ ਏ ਮਹਿੰਗਾ ਵੀ ਏ ਇੱਕ ਬੰਦਾ ਅਫੋਰਡ ਵੀ ਨਹੀਂੀ ਕਰ ਪਾਉਂਦਾ।
ਹਾਂਜੀ ਹਾਂਜੀ ਬੱਚੇ ਨੂੰ ਹਮ ਉਹ ਤੇ ਹੈ ਹਰ ਚੀਜ਼ ਤੇ ਮਹਿੰਗੀ ਹੋ ਗਈ ਏ।
ਅਤੇ ਅੱਜ ਵੀ ਉੱਥੇ ਜਾਈਏ ਨਾਨ ਆਪਣੇ ਪੇਕੇ ਘਰ ਜਾਈਏ ਅਤੇ ਅੱਜ ਵੀ ਉਹ ਸਭ ਕਰਦੇ ਆ ਦੁਕਾਨਦਾਰ ਕਹਿ ਲਓ ਉਹਨਾਂ ਨੂੰ ਵੀ ਯਾਦ ਹੁੰਦਾ ਕਿ ਬੱਚੇ ਛੋਟੇ ਛੋਟੇ ਹੁੰਦੇ ਆਉਂਦੇ ਸੀ ਅਤੇ ਬੱਚੇ ਵੀ ਉਹਨਾਂ ਉਹਨਾਂ ਗਲੀਆਂ ਬਾਜ਼ਾਰਾਂ ਨੂੰ ਸਭ ਨੂੰ ਯਾਦ ਕਰਦੇ ਸੀ ਉੱਥੇ ਜਾਂਦੇ ਸੀ
ਹਾਂ ਉਹ ਇਹੀ ਤੇ ਯਾਦਾਂ ਹੁੰਦੀਆਂ ਨਾ ਮਾਂ ਦੇ ਮਾਂ ਦੇ ਘਰ ਦੀਆਂ। ਮਾਂ ਦਾ।
ਤੇ ਉਹੀ ਉਹੀ ਪਿੱਛੇ ਮੇਰਾ ਭਰਾ ਵੀ ਆਏ ਦਾ ਸੀ ਤੇ ਮੈਂ ਆਪਣੇ ਆਪਣੇ ਪੋਤਰੇ ਨੂੰ ਕਹਿੰਦੀ ਪਈ ਸੀ, ਮੈਂ ਕਿਹਾ ਕਾਕੇ ਤੂੰ ਨਾ ਪਾਪਾ ਹੋਨਾ ਨੇ ਤੇ ਜਾਣਾ ਨੀ ਨਾਨੀ ਦੇ ਘਰ ਹੁਣ ਤੂੰ ਚਲੇ ਜਾ ਪਾਪਾ ਦੀ ਨਾਨੀ ਦੇ ਘਰ ਬੜਾ ਮਜ਼ਾ ਆਏਗਾ ਮੈਂ ਕਿਹਾ ਕਾਕੇ ਤੁਹਾਡੇ ਹੋਰ ਤੇ ਕਿਸੇ ਨਿਆਣੇ। ਨਾਨੀ ਬੱਚੇ ਵੱਡੇ ਹੋ ਗਏ ਸਾਰੇ ਨਾਨੀ ਦੇ ਘਰ ਜਾਣਾ ਬੱਚੇ ਸਾਰੇ ਪੜ੍ਹਾਏ ਵੱਡੇ ਹੋ। ਕੋਈ ਅਫਸਰ ਬਣਗੇਏ ਕੋਈ।
ਚਲੋ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਵਧੀਆ ਯਾਦਾਂ ਹੀ ਆ ਵਧੀਆ ਮਿੱਠੀਆਂ ਮਿੱਠੀਆਂ ਹਾਂਜੀ ਠੀਕ ਹੈ ਜੀ।
ਠੀਕ ਹੈ ਜੀ ਤੁ ਅੱਛਾ ਜੀ ਹਾਂ ਠੀਕ ਹੈ ਜੀ ਅੱਛਾ ਜੀ ਸਸ।
ਸਤਿ ਸ਼੍ਰੀ ਅਕਾਲ ਜੀ।